ਮੈਂ ਹੈਲੋ ਹੈਲੋ, ਸਸ ਸ੍ਰੀ ਕਾਲ ਹੋਰ
ਠੀਕ ਆ ਜੀ, ਵਧੀਆ ਜੀ, ਤੁਸੀਂ ਦੱਸੋ।
ਤੁਸੀ ਰੋਟੀ ਖਾਲੀ।
ਹਾਂਜੀ
ਅੱਛਾ ਜੀ, ਕੀ ਬਣਾਇਆ ਸੀ ਅੱਜ?
ਅੱਜ ਅਸੀਂ ਕੱਦੂ ਬਣਾਇਆ ਸੀ।
ਅੱਛਾ ਜੀ, ਚਲੋ।
ਤੁਸੀਂ ਦੱਸੋ?
ਬਸ ਮੈਂ ਤਾਂ ਵਧੀਆ ਮੈਂ ਵੀ ਰੋਟੀ ਖਾਦੀ।
ਅੱਛਾ ਜੀ ਮੌਸਮ ਕਿੱਦਾਂ?
ਮੌਸਮ ਤਾਂ ਠੀਕ ਆ, ਗਰਮੀ ਬਹ ਮੀਂਹ ਵੀ ਨੀ ਪੈਂਦਾ ਕਦੇ-ਕਦੇ ਹੋ ਜਾਂਦਾ ਮੌਸਮ ਮੀਂਹ ਆਲਾ। ਵਿੱਚ ਦੇ ਧੁਪੀ ਉਹ ਨਿਕਲ ਜਾਂਦੀ, ਹਾਂਜੀ।
ਹੂੰ
ਹੋਰ ਕੀ ਕਰਦੇ ਤੁਸੀਂ।
ਕੁਸ਼ ਨੀ ਫ੍ਰੀ ਸੀ।
ਹੋਰ ਪੜ੍ਹਾਈ ਵਗੈਰਾ
ਪੜ੍ਹਾਈ ਵਗੈਰਾ ਪਲੱਸ ਟੂ ਹੋਈ ਆ।
ਅੱਛਾ ਜੀ ਹੁਣ ਕਿਤੇ ਤੁਸੀਂ ਕੋਰਸ ਕੁਰਸ ਕੋਈ ਕਰਨਾ ਨੀ ਡਿਗਰੀ ਵਗੈਰਾ।
ਨਈ ਜੀ।
ਸਹੀ ਚਲੋ ਵਧੀਆ, ਹੋਰ ਕੁਛ ਸਿੱਖ ਨੀ ਰਹੇ ਹੁਣ।
ਨਈ ਜੀ।
ਤੁਸੀਂ ਦੱਸੋ।
ਬਸ ਮੈਂ ਤਾਂ ਵਧੀਆ, ਚੱਲਿਆ ਕਰ ਧੀਆ।
ਅੱਛਾ ਠੀਕ ਹੈ ਜੀ।
ਹੋਰ
ਠੀਕ ਆ ਜੀ ਬਸ। ਕੰਮ ਕਾਰ ਕਿੱਦਾਂ?
ਹਾਂਜੀ
ਕੰਮ ਕਾਰ ਕਿੱਦਾਂ?
ਕੰਮ ਕਾਰ ਸਹੀ ਆ ਹੁਣ ਤਾ ਆ ਹੁਣ ਮਤਲਬ ਹੁਣ
ਅੱਛ
ਹੁਣ ਕਿੱਥੇ ਕਾ ਕੇ ਕੰਮ ਠਂਢਾ ਪੈ ਜਾਂਦਾ, ਕੱਪੜੇ ਦਾ ਕੰਮ ਓਦਾਂ ਸਹੀ ਚੱਲਦਾ ਸੀਗਾ। ਕਸਟਮਰ ਜਦੋਂ ਬਣੇ ਹੋਣ ਉਦੋਂ ਸਹੀ ਚੱਲਦਾ।
ਹੂੰ ਕ ਜੀ।
ਹੋਰ ਤੁਸੀਂ ਦੱਸੋ, ਪਲਿਊਸ਼ਨ ਬਹੁਤ ਹੋ ਗਿਆ ਅੱਜ ਕੱਲ ਨਾ। ਉਹਦੇ ਕਰਕੇ ਕੰਮ ਦੇ ਵੀ ਜਾ ਹੁੰਦਾ ਹਮ ਅਲਰਜੀ ਬੌਤ ਜਾਦਾ ਹੁੰਦੀ। ਕਈਆ ਨੂੰ ਤਾਂ ਮੋਟਰਸਾਈਕਲ ਵਗੈਰਾ ਚੱਲਦੇ, ਨਾ ਸਕੂਟਰ ਵਗੈਰਾ ਚੱਲਦੇ ਇਹਨਾਂ ਕਰਕੇ ਆ ਪੈਲਾਂ ਲੋਕੀ ਸੈਕਲਾਂ ਤੇ ਹੁੰਦੇ ਸੀਗੇ ਜ਼ਿਆਦਾ
ਹਾਂਜੀ
ਹਮ ਸੈਕਲਾਂ ਤੇ ਜਾਣ ਕਰਕੇ ਇੰਨਾ ਪੋਲਿਊਸ਼ਨ ਨਹੀਂ ਸੀ ਹੁਣ ਓਨਾ ਹੀ ਪਟਾਕਾ ਚਲਾਂਦੇ ਦ ਵਲ ਗ ਉਨੀਆਂ ਹੀ ਪਰਾਲੀਆਂ ਸਾੜੀਆਂ ਹੁਣ ਝੋਨਾ ਲਾਇਆ ਕਰਕੇ ਉਹਦੇ ਨਾਲ ਨਾ ਪੁਲਿਊਸ਼ਨ ਹੋਇਆ ਬੰਦਾ ਬਾਹਰ ਨ ਨਿਕਲ ਸਕਦਾ
ਹਾਂਜੀ ਬੋਤ ਜਿਆਦਾ ਵਧੀਆ ਪਿਆ
ਬੋਤ ਜ਼ਿਆਦਾ ਤਾਂ ਹੀ ਨਹੀਂ ਆਂਦਾ ਮੂੰਹ ਬੰਨੋ ਓਦਾਂ ਨੀ ਸਾਹ ਆਦਾ ਜੇ ਖੋਲੋ ਓਦਾਂ ਲਰਜੀ ਕਈਆਂ ਨੂੰ ਤਾਂ ਇਸ ਚੀਜ਼ ਤੋਂ ਅਲਰਜੀ ਹੁੰਦੀ ਕਿ ਬਿਮਾਰ ਕੀ ਹੁੰਦੇ ਆਾਂ
ਹਾਂਜੀ
ਉਹਦੇ ਕਰਕੇ ਕੰਮ ਕਰ ਕਿਤੇ ਵੀ ਨਹੀਂ ਜਾਣਾ ਪਿਆ ਤਾਂ ਕਰ
ਹ ਹਜੀ ਹੋਰ
ਬਸ ਵਧੀਆ ਮੈਂ ਤਾਂ ਪੜ੍ਹ ਕੇ ਹਟੀ ਸੀਗੀ
ਅੱਛਾ ਜੀ ਕੀ ਸਟੱਡੀ ਕਰਦੇ ਹੋ
ਮੈਂ ਮੈਂ ਪਲੱਸ ਟੂ ਚਾਂਹਾਲੇ
ਅੱਛਾ ਜੀ ਠੀਕ ਹੈ ਜੀ
ਹਾਂਜੀ ਕਿਉਂਕਿ ਫ ਛੁੱਟੀਆਂ ਤੋਂ ਬਾਅਦ ਪੇਪਰ ਆ ਨਾ ਉਹਦੇ ਕਰਕੇ ਪੜ੍ਹਾਈ ਪੈਲੀ ਪੜ੍ਹ ਤਾਂ ਹੁੰਦਾ ਨੀ ਇੰਨਾ ਥੋੜਾ ਬੋਤਾ ਤੁਸੀਂ ਕਿਹੜੇ ਸਬਜੈਕਟ ਲ ਏ ਪਲੱ ਸ ਟੂ ਚ
ਮੈਂ ਆਰਟਸ
ਕਿਹੜ ਕਿਹੜੇ ਸਬਜਕਟ ਲੇ ਸੀ
ਪੰ ਜਰਨਲ ਪੰਜਾਬੀ ਇੰਗਲਿਸ਼ ਨਹੀਂ ਪ੍ਰਟੀਕਲ ਨਹੀਂ ਮੇਰੇ ਕੋਲ ਤੇ ਇੱਕ ਉਹ ਹੈਲਥ ਸੀ
ਹਮ
ਤੇ ਆਹ ਹਾਂ ਸੌਖੇ ਸੀਗੇ
ਕਿਉਂ ਤੁਸੀਂ ਇਹ ਨੀ ਕੁੱਝ ਸੋਚਿਆ ਕਰਨ ਬਾਰੇ
ਨਹੀਂ ਜੀ
ਕਿਉਂ
ਉਹ ਫੇਰ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਘਰ ਦੇ ਹਾਲਾਤ ਹੋਣ
ਹਾਂਜੀ ਤੇ ਕਿੰਨੀ ਪਰਸੈਂਟੇਜ ਆ
ਮੇਰੀ ਸੈਵਨਟੀ ਸੈਵਨ
ਤੁਸੀਂ ਫੇਰ ਸ਼ਿਆ ਰ ਹੋਣੇ
ਨਹੀਂ ਠੀਕ ਹੀ ਸੀ
ਇਹਦੇ ਲਈ ਜਿਆਦਾ ਪੜਨਾ ਪੈਂਦਾ ਕਿੰਨੀ ਪਰਸੈਂਟ ਇਹਦੇ ਮਤ ਅੱਸੀ ਦੇ ਕਰੀਬ ਜਾਈਦਾ ਸੀ ਥੋੜੀ ਜੀ ਹੋਰ
ਹਾਂਜੀ
ਮੇਰਾ ਤਾਂ ਆ ਵੀ ਮੈਂ ਤਾਂ ਮੇਰੇ ਸਬਜੈਕਟ ਹੈਗੇ ਪੋਲੀਟੀਕਲ ਸਾਇੰਸ ਅਹ ਨੋਲੇਜ ਬੈਂਕਿੰਗ ਆ ਤੇ ਇੰਗਲਿਸ਼ ਇੰਗਲਿਸ਼ ਤੇ ਹਿੰਦੀ ਆਹ ਪੰਜਾਬੀ ਆ ਤੇ ਇੱਕ ਪੈਲੇ ਹੀਸ਼ਟਰੀ ਸੀ ਓ ਕਟਾ ਕੇ
ਜਈ
ਸਬਜੈਕਟ ਓ ਪੁਲੀਟੀਕਲ ਸਾਇੰਸ ਤੇ ਪੰਜਾਬੀ ਵੀ ਮੈਂ ਸੋਚਦੀ ਹਾਂ ਪੰਜਾਬੀ ਔਖੀ ਨੀ ਆ ਪਰ ਓ ਇਲੈਕਟਿ ਪੰਜਾਬੀ ਔਖੀ ਥੋੜ੍ਹੀ ਜਾਦਾ
ਹੂੰ
ਉਹਦੇ ਕਰਕੇ ਥੋੜਾ ਜਾਦਾ ਧਿਆਨ ਜੇ ਆਪਾਂ ਥੋੜਾ ਵਧੀਆ ਸਟੱਡੀ ਕਰਾਂਗੇ ਤਦ ਵੀ ਸਾਡਾ ਬੇਸ ਬਣਦਾ।
ਹਾਂਜੀ
ਹੂੰ
ਹੋਰ
ਬਸ ਵਧੀਆ
ਮੰਮੀ ਪਾਪਾ ਕਿੱਦਾਂ
ਹੋਰ
ਠੀਕ ਆ ਬਸ
ਸਈ ਪੈਲਾਂ-ਪੈਲਾਂ ਜੇ ਆਪਾਂ ਜਿੱਦਾਂ ਪੈਲਾਂ ਹੀ ਪੜ੍ਹਨਾ ਸ਼ੁਰੂ ਕਰ ਦਿੰਦੇ ਆਂ। ਤੇ ਸਾਨੂੰ ਵਧ ਵੀ ਯਾਦ ਹੋਣਾ ਸ਼ੁਰੂ ਹੋ ਜਾਂਦਾ ਆ। ਜੇ ਕੋਈ ਪੈਲਾਂ ਨਈ ਪੜ੍ਹਦੇ ਹੈਗੇ ਫਿਰ ਓ ਹੁਣ ਬੰਦੇ ਨੂੰ ਔਖਾ ਹੁੰਦਾ। ਪੜੋ ਭਾਵੇਂ ਨਾ ਸਿਲੇਬਸ ਨੂੰ ਸਮਝਣਾ ਹੀ ਸ਼ੁਰੂ ਕਰ ਦੋ।
ਹਾਂਜੀ ਇਹ ਤਾਂ ਹੈ।
ਕਿਉਂਕਿ ਜੇ ਆਪਾਂ ਸੋਚੋ ਜ ਅੱਗੇ ਕੁਛ ਕਰਨਾ ਤਾਂ ਪੜ੍ਹੋ। ਜੇ ਪੜ੍ਹਾਈ 'ਚ ਨਹੀਂ ਜਾਣਾ ਫੇ ਭਾਵੇਂ ਰੈਣ ਤੋਂ ਫਿਰ ਐ
ਹੂੰ-ਹੂੰ
ਫੇਰ ਕੋਈ ਹੋਰ ਬੰਦਾ ਵੀ
ਸਈ ਹਾਂਜੀ ਸਈ ਆ।
ਹੂੰ ਕੁਛ ਨਾ ਕੁਛ ਤਾਂ ਕਰਨਾ ਈ ਪੈਣਾ
ਪਤਾ ਨਈ ਮੈਨੂੰ ਨੀ
ਹਾਂਜੀ ਬਾਕੀ ਪੋਲਿਊਸ਼ਨ ਬੋਤ ਹੁੰਦਾ ਪਿਆ। ਹ ਹੱਦ ਈ ਮਰੀ ਪਈ ਹੈ ਤਾਂ ਇੰਨੀ ਗਰਮੀ ਆ ਰੁੱਖ ਕੱਟੀ ਜਾਂਦੀ ਗਰਮੀ ਵੱਧਣੀ ਆ ਰੁਖ ਲਾਂਦੇ ਹੈ ਨੀ ਕੱਟੀ ਜਾਂਦੇ ਆ।
ਹੂੰ-ਹੂੰ
ਉਹਦੇ ਨਾਲ ਸਾਰਾ ਕੁਛ ਹੁੰਦਾ ਪਿਆ ਆ ਉਹਦੇ ਨਾਲ ਗਰਮੀ ਵੱਧਦੀ ਆ। ਉਹਦੇ ਨਾਲ ਹੀ ਬਿਮਾਰ ਹੁੰਦਾ ਬੰਦਾ
ਹਾਂਜੀ
ਬੰਦੇ ਵੱਧ ਰੁੱਖ ਘੱਟ
ਫੁੱਲ ਗਰਮ ਪਈ ਜਾਂਦੀ ਹੈ ਪੂਰੀ
ਹੂੰ ਇਹ ਤਾਂ ਹੀ ਹੁੰਦਾ ਪਿਆ ਜੇ ਆਪਾਂ ਸਮਝੀਏ ਨਾ ਕਿ ਅਸੀਂ ਰੁੱਖ ਲਾਈਏ ਸਾਡੀ ਜਿੰਮੇਵਾਰੀ ਆ। ਆਪਾਂ ਹੀ ਪਲਿਊਸ਼ਨ ਖਰਾਬ ਕਰਦੇ ਹ ਸਵੇਰੇ ਜਦੋਂ ਆਪਾਂ ਉੱਠਦੇ ਕਿ ਸਣਾ ਹੁੰਦਾ ਸਾਰਾ ਕੁ।
ਹਾਂਜੀ
ਦੋ ਚਾਰ ਰੁੱਖ ਹੋ ਵੀ ਘੱਟ ਤੇ ਹੋ ਵੀ ਸਭ ਕੁਛ ਚੱਲਦਾ।
ਹਾਂਜੀ
ਹੂੰ
ਲੋਕਾਂ ਨੂੰ ਸਮਝ ਨੀ ਆਉਂਦਾ ਜਿੰਨੀ ਜਾਦਾ ਹਰਿਆਲੀ ਹੋਊਗੀ ਓਨਾ ਹੀ ਬੰਦਾ ਸੌਖਾ ਰਊਗਾ।
ਹੋਰ ਕੀ ਸਮਾ ਮੈਨੂੰ ਮੇਰੀ ਆਈ ਸਾਈਡ ਵੀਕ ਆ, ਡਾਕਟਰ ਨੇ ਮੈਨੂੰ ਕਿਹਾ ਵਈ ਹਰੀ ਘਾਹ ਤੇ ਹੈ ਕੀ ਆ
ਅੱਛਾ ਜੀ।
ਹਾਂਜੀ। ਜਿੰਨਾ ਜਿਆਦਾ ਰੋਕੋਗੇ- ਜਿੰਨਾ ਜਿਆਦਾ ਓਨੇ ਜਿਆਦਾ ਅਸੀਂ ਐਕਟਿਵ ਹੋਵਾਂਗੇ, ਜਿੰਨੀ ਜ਼ਿਆਦਾ ਸਾਡੇ ਸਰੀਰ ਦੀ ਏਕਸਰਸਾਈਸ ਹੋੋਓਗੀ, ਯੋਗ। ਕਰਾਂਗੇ ਜੋ ਵੀ ਕਰਾਂਗੇ ਐਕਟਿਵ ਜਿੰਨੇ ਰਵਾਗੇ ਓਹਨੇ ਕੀ ਕਹੀ ਜਾ।
ਨਾਲੇ ਬਿਮਾਰੀਆਂ ਨਾ ਲੱਗਣ ਲੋਕਾਂ ਨੂੰ।
ਹਾਂਜੀ ਬਿਮਾਰੀ ਸਭ ਤੋਂ ਜ਼ਿਆਦਾ ਆ, ਅੱਜ- ਕੱਲ, ਅੱਜ ਦੇ ਟਾਈਮ ਚ ਬਿਮਾਰੀ ਪੇਹਲਾ।
ਹਾਂਜੀ।
ਹੋਰ ਤੁਸੀਂ ਵੀ ਕੋਈ ਗੱਲ ਕਰੋ ਮੈਂ ਹੀ ਬੋਲਦਾ।
ਬਸ। ਹੋਰ ਦੱਸੋ।
ਬਸ ਵੱਧੀਆ।
ਵ ਵੱਧੀਆ ਚਾਹੀਦਾ, ਸਾਡੇ ਅੱਜ ਮੌਸਮ ਪਹਿਲਾ ਤਾਂ ਠੰਡਾ ਸੀਗਾ
ਪੰਜ- ਛੇ ਸੋ।
ਹੁਣ ਗਰਮੀ ਪੈਣ ਲੱਗ ਗਈ।
ਓਹ ਫੇਰ ਹੁਣ ਦੁਪਹਿਰ ਦਾ ਟਾਈਮ ਆ ਨਾ, ਤਾਂ ਵੀ,
ਨਹੀਂ ਪਹਿਲਾਂ ਬਾਰਾ-ਇੱਕ ਇਕ ਵਜੇ ਤੱਕ ਵਧੀਆ ਸੀ ਮੌਸਮ ਹਾਂਜੀ।
ਹਾਂਜੀ ਚਲੋ ਵੱਧੀਆ, ਬਾਰਾਂ ਇੱਕ ਵਜੇ ਤੱਕ ਤਾਂ ਸੀਗਾ।
ਹਾਂਜੀ
ਮੈ ਕੇਆ ਬਾਰਾਂ ਇੱਕ ਵਜੇ ਤੱਕ ਤਾਂ ਠੰਡਾ ਸੀ। ਨਹੀਂ ਹੋ ਜਾਣਾ ਹੁਣ ਫੇਰ ਪੰਜ ਛੇ ਵਜੇ ਤੱਕ ਠੰਢਾ, ਜੇ ਤੁਹਾਡੇ ਬਾਰਾ-ਇੱਕ ਵਜੇ ਤੱਕ ਠੰਢਾ,
ਹਾਂਜੀ।
ਦੁਪਹਿਰ ਨੂੰ ਤਾਂ ਧੁੱਪ ਪੈਣੀ- ਪੈਣੀ ਆ, ਕੰਪਲਸਰੀ ਹੈਗੀ ਕੀ ਕਰਨੀਆ ਛੁੱਟੀਆ ਚ ਨਿਆਣੇ ਏਦਾ ਈ
ਹਾਂਜੀ।
ਨਾ ਉਹਦੇ ਨਾ ਹੋ
ਹਮ ਹੋਰ ਦੱਸੋ।
ਹੋਰ
ਠੀਕ ਆ ਬਸ, ਅੱਜ -ਕੱਲ੍ਹ ਲੋਕਾਂ ਨੇ ਦੁਕਾਨ ਤੇ ਜਾਣਾ ਤਾਂ ਵੀ ਸੈਂਕਲ ਲੈ ਕੇ ਜਾਣੇ।
ਹਮ ਇਹ ਤਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਨਾ, ਇਹਦੇ ਨਾਲ ਸਾਨੂੰ ਚੱਕਰ ਆਂਦੇ ਵੀ, ਬੀਪੀ ਘੱਟਦੇ ਬਜ਼ੁਰਗ ਲੋਕਾਂ ਦੇ, ਓ, ਈ ਇਫੈਕਟ ਕਰਦੀ ਨਾ
ਚਾਹੇ ਦੋ ਕਿਲੋਮੀਟਰ ਤੇ ਹੋਵੇ।
ਹੁਣ ਤੁਰਦੇ ਹੀ, ਨੀ, ਹੁਣ ਓਹੀ ਤੁਰਦੇ ਜਿਹਨਾਂ ਨੂੰ ਪਤਾ ਤੁਰਨ ਦੇ ਫਾਇਦੇ,
ਹਾਂਜੀ।
ਜਾਦਾ ਲੋਕੀ ਜ਼ਾਦਾ ਮੋਟਰਸਾਈਕਲਾਂ ਤੇ ਜਾਣਾ ਪਸੰਦ ਕਰਦੇ ਉਹਨਾ ਨਾਲ ਬਾਰ ਪੋਲਿਊਸ਼ਨ ਬੋਤ ਜਾਦਾ ਆ। ਥੋੜਾ ਨੀ ਆ, ਹੁਣ ਮੋਰੇ ਤਿਉਹਾਰ ਹੋਣੇ ਆ, ਹਾਲਦੇ ਹੀ ਬੁਰਾ ਹਾਲ
ਹਾਂਜੀ
ਇਸ ਕਰਕੇ
ਹਾਂਜੀ?
ਮੈਂ ਕਿਆ ਦੀਵਾਲੀ ਤੇ ਤਾਂ ਓਦਾਂ ਹੀ ਪਲਿਊਸ਼ਨ ਹੋ ਜਾਂਦਾ ਜਾਦਾ ਓਹਦੇ ਨਾਲ ਦੀ ਸਾਹ ਘੁੱਟ ਹੁੰਦੇ ਲੋਕਾਂ ਦੀ
ਹੂੰ
ਓਸ ਕਰਕੇ
ਹਾਂਜੀ
ਓਹ ਦਿੱਕਤ ਆਂਦੀ ਸਾਹ ਲੈਣ ਚ ਵੀ ਫਿਰ ਕਈਆਂ ਨੂੰ ਜਿਹਨਾਂ ਨੂੰ ਸਾਹ ਦੀ ਪ੍ਰੋਬਲਮ
ਹਾਂ, ਓਹਨਾਂ ਨੂੰ ਤਾਂ ਜਿਆਦਾ ਓਨਦੀ
ਹਾਂ ਇਸ ਕਰਏ ਏਹ ਆਪਣੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਕਿਸੀ ਨਾ ਜਾਦਾ ਕਰੀਏ। ਨਾ ਰੇਡੀਏਸ਼ਨ ਘੱਟ ਹੋਗੀ ਹੋਣੀ, ਘੱਟ ਅੱਠ-ਨੌ ਨੇ ਕਿਉਕਿ ਮੋਟਰਸਾਈਕਲ ਤਾਂ ਚਲਾਣੇ ਹੀ ਪੈਣੇ ਨ ਨਾ ਉਹ ਤਾਂ ਫੇਰ ਜ਼ਰੂਰੀ ਹੈ ਨਾ ਉਦਾ ਸਰਦਾ ਨੀ। ਪਰ ਪਟਾਕਿਆਂ ਬਿਨਾਂ ਤਾਂ ਰਹਿ ਹੀ ਸਕਦੇ ਹਾਂਜੀ ਠੀਕ ਏ ਓਕੇ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਾ।
ਠੀਕ ਹੈ ਜੀ
ਬ
ਜ਼ਿਆਦਾ ਨਾ